ਹਾਂਜੀ।
ਹਾਂਜੀ, ਸਤਿ ਸ੍ਰੀ ਅਕਾਲ ਹੋਰ
ਹਾਂਜੀ, ਵਧੀਆ-ਵਧੀਆ। ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ ਹੋਰ, ਕੀ ਕਰ ਰਹੇ ਸੀਂ, ਅੱਛਾ ਅੱਛਾ ਅੱਛਾ ਰੋ ਵਗੈਰਾ ਅ
ਹਾਂ ਬਸ ਰੋਟੀ ਪਾਣੀ ਸਭ, ਬਈਏ ਖਾ ਪੀ ਕੇ ਫਰੀ ਹੁਣੇ ਈ ਹੋਏ ਆਂ ਥੋੜੀ ਦੇਰ ਹੋਈਏ। ਖਾ ਪੀ ਕੇ ਬੈਠੇ ਦੇ ਸੀ ਲੇਟੇ ਦੇ ਸੀ, ਹਾਂਜੀ ਤੁਸੀਂ ਸੁਣਾਓ ਕੀ ਹਾਲ ਚਾਲ,
ਹਾਂਜੀ ਮੈਂ ਵੀ ਵਧੀਆ ਬਸ ਅਸੀਂ ਵੀ ਅੱਜ ਰੋ ਟੀਚਰ ਲੇਟ ਹੋ ਗਏ ਸੀ ਸਮਝ, ਕੁਝ ਨਹੀਂ ਆਂਦਾ ਕੀ ਬਣਾਈਏ ਗਰਮੀ ਚ ਤੇ ਕੀ ਖਾਈਏ ਕੁਛ, ਸਰਦੀਆਂ ਚ ਤੇ ਇੰਨੀ ਸਬਜ਼ੀਆਂ ਹੁੰਦੀ, ਯਾਨੇ, ਤੇ ਅੱਜ ਇੰਨੀ ਗਰਮੀ ਹੋ ਦੀ ਐ ਕੁਛ, ਖਾਣ ਦਾ ਜੀ ਵੀ ਨੀ ਕਰ ਦਾ
ਬਸ ਲਿਕਵਿਡ ਦਾ ਹੀ ਮਨ ਮਨ ਕਰਦੈ ਪਾਣੀ, ਪੀਲੋ ਜੂਸ ਪੀ ਲੋ, ਹਾਂ ਕੋਈ ਠੰਡੀਆਂ ਠੰਡੀਆਂ ਚੀਜ਼ਾਂ ਬਣਾ ਲੋ। ਸੂਜੀ ਤੇ ਕੁੱਝ ਬਣਾਈ ਨੀ ਜਾਂਦੀ ਚੀਜ਼, ਬਣਾ ਵੀ ਲੋਓ ਤੇ ਖਾਂਦੇ ਈ ਨੀ, ਬਣਾ ਵੀ ਲਵੋ ਕੁਛ ਤੇ ਖਾਧਾ ਵੀ ਨੀ ਜਾਂਦਾ ਗਰਮੀ ਚ ਤੇ,
ਜੀ ਉਹ ਤੇ ਹੈ ਈ ਤੇ ਹੋਰ ਮੈਂ ਬਸ ਇਹੀ ਪੁੱਛਣਾ ਸੀ ਇੱਕ ਤੇ ਗਰਮੀ, ਵੈਸੇ ਜੀ ਨੀ ਕਰ ਤਾਂ ਖਾਣ ਤੇ ਬਸ ਉਹ ਨਾ ਬੱਚੇ ਮਗਰ ਪਏ ਦੇ ਸੀ। ਕੇ ਜੀ ਸਾਂਬਰ ਵ ਵਗੈਰਾ ਬਣਾ ਕੇ ਦੋ। ਤੇ ਮੈਂ ਕਿਹਾ ਪੁੱਛਾਂ ਮੈਂ ਹਾਂਜੀ-ਹਾਂਜੀ ਕਿ ਬਈ ਤੁਸੀਂ ਕਿੱਦਾਂ ਕੁ ਬਣਾਉਂਦੇ ਔ ਕੀ ਸਾਂਬਰ ਚ।
ਹਾਂ, ਕੋੋਈ ਨੀ ਉਹਦੀ ਦਾਲ ਲੇਲੋ ਤੁਸੀ। ਹਰਹਰ ਦੀ ਦਾਲ ਜਿਹੜੀ ਕਹਿੰਦੇ ਨੇ ਤੂਅਰ ਦੀ ਕਹਿੰਦੇ ਨੇ ਹਰਹਰ ਦੀ ਕਹਿੰਦੇ ਨੇ ਕੋਈ ਕੁਝ ਕਹਿੰਦਾ ਉਹਨੂੰ, ਉਹ ਵਾਲੀ ਦਾਲ ਨੂੰ ਥੋੜ੍ਹੀ ਦਾਲ ਲਿਆ ਜੇ ਜਿਸ ਤਰ੍ਹਾਂ ਆਪਣੇ ਲੋਕੀ ਬਣਾਉਂਦੇ ਆ ਨਾ ਦਾਲ। ਉਹਦਾ ਉਹ ਦਾਲ ਤੇ ਜਿਆਦਾ ਕੁਆਂਟਿਟੀ ਹੁੰਦੀ ਏ। ਇਹਦੀ ਕੁਆਂਟਿਟੀ ਘੱਟ ਰੱਖਿਆ ਜੇ ਕਿਉਂਕਿ ਇਹ ਪਤਲੀ ਬਣਦੀ ਹੈ ਥੋੜੀ ਦਾਲ। ਹਾਂ ਪਤਲੀ ਬਣਦੀ ਹੈ ਨਾ ਤੇ ਕੁਆਂਟਿਟੀ ਥੋੜ੍ਹੀ ਠੀਕ- ਠੀਕ ਹੀ ਲਿਆ ਜੇ ਜਿਸ ਤਾ ਤੁਹਾਡੀ ਫੈਮਲੀ 'ਚ ਜਿੰਨੇ ਮੈਂਬਰ ਹੋਣ
ਠੀਕ ਹੈ, ਠੀਕ ਹੈ ਹਾਂਜੀ ਅਸੀਂ ਤਾਂ ਤੁਹਾਨੂੰ ਦੋ ਮੈਂ ਦੋ ਅਸੀਂ ਆ ਦੋ ਬੱਚੇ ਬਸ।
ਹਾਂ ਤੇ ਬਸ ਥੋੜ੍ਹੀ ਜਿਹੀ ਲੋ ਕੋਲੀ ਜਿੰਨੀ ਦਾਲ ਛੋਟੀ ਕੋਲੀ।
ਠੀਕ ਏ, ਠੀਕ।
ਤੇ ਸੀਟੀਆਂ ਮਾਰ ਦੋ ਪੰਜ ਛੇ।
ਹਾਂਜੀ ਅੱਛਾ, ਠੀਕ ਹੈ, ਤੇ ਉਹ ਦਾਲ ਉਬਾਲਦੇ ਹੋਏ ਕੁਛ ਪਾਣਾ
ਹਾਂ ਸੀਟੀਆਂ ਤਾ ਲੂਨ ਪਾਓ ਔਰ ਹਲਦੀ ਪਾਓ।
ਕੋਈ ਸਬਜ਼ੀ ਯਾ
ਹਾਂ 'ਚ ਸਾਂਬਰ 'ਚ ਪਾਦੇ ਨੇ ਪਿਆਜ ਪੈ ਜਾਂਦੇ ਨੇ। ਆਲੂ ਪਾਦੇ ਨੇ ਕਈ।
ਅੱਛਾ-ਅੱਛਾ ਕੱਦੂ ਵੀ ਪਾਦੇ ਨੇ ਹਾਂ।
ਕਈ ਜੀਨੇ ਕੱਦੂ ਵੀ ਪਾਂਦੇ ਨੇ। ਸਭ ਆਪਣੀ ਏ ਹਾਂ। ਐ ਸਭ ਪਾ ਲੈਂਦੇ ਨੇ।
ਸਾਡੇ ਤੇ, ਹਾਂਜੀ ਠੀਕ ਹੈ, ਠੀਕ ਸਾਡੇ ਬੀਨਸ ਰ ਕੱਤੂ ਜ਼ਿਆਦਾ ਪਾੰਦੇ ਨੇ ਸਾੰਭਰ ਚ? ਤੇ ਮੈਂ ਚਲੋ ਬੀਨਸ, ਕੱਦੂ ਤੇ ਗਾਜਰ ਪਾ ਲਾਂਗੀ ਠੀਕ ਏ, ਹਾਂਜੀ ਠੀਕ ਏ। ਤੇ ਹਾਂਜੀ।
ਤੇ ਦਸੀਟੀਆ ਵੱਜਣ ਤੇ ਉਹਨੂੰ ਮਤਲਬ ਕਿ ਥੋੜ੍ਹੀ ਚੰਗੀ ਤਰ੍ਹਾਂ ਕਰੈਸ਼ ਕਰ ਲਿਆ ਜੇ ਦਾਲ ਨੂੰ। ਮਦਾਨੀ ਵਗੈਰਾ ਦੇ ਨਾਲ ਕਰੈਸ਼ ਕਰਕੇ ਤੇ ਥੋੜ੍ਹਾ ਪਾਣੀ ਪਾ ਕੇ ਥੋੜ੍ਹੀ ਆਪ ਆਪਣੀ ਜਿਸਾਂ ਤੇ ਤੁਸੀਂ ਜਿੰਨੀ ਪਤਲੀ ਖਾਨਣੀ ਇੰਨੀ ਪਤਲੀ ਕਰ ਲਿਆ ਜੇ
ਹਮ, ਹਮ, ਹਮ, ਠੀਕ ਹੈ।
ਤੇ ਫੇਿਰ ਤੁਸੀਂ ਉਹਨੂੰ ਮਤਲਬ ਕਿ ਥੋੜਾ ਪਾਣੀ ਪਾ ਕੇ ਹੋਰ ਉੱਤੇ ਰੇਜੇ ਪਾ ਪਾਣੇ ਕੇ ਰੱਖ ਧਯਾਜੇ ਇੱਕ ਪਾਸੇ। ਥੋੜ੍ਹਾ ਜਿਹਾ ਖੱਟਾ ਵੀ ਪਾ ਲਿਆ ਜੇ ਖੱਟਾ ਅੱਛਾ ਲੱਗਦਾ ਹੈ ਦਾਲ ਚ ਖੱਟਾ, ਹਾਂ-ਹਾਂ, ਥੋੜ੍ਹਾ ਖੱਟਾ ਪਾ ਲਿਆ ਜੇ। ਟਾਟਰੀ ਕਹਿੰਦੇ ਨਾ ਟਾਟਰੀ ਪਾ ਲਓ ਨਿੰਬ ਭੂ ਪਲੋ ਜੋ ਤੁਹਾਡੇ ਘਰ ਹੋ ਗਏ ਉਹ ਪਾਹ ਲਿਆ ਜੇ। ਫੇਰ ਉਹਨੂੰ ਅਹ ਇੱਕ ਪਾਸੇ ਰਿੱਝਣ ਦੇ ਆਜੇ ਤੇ ਤੜਕਾ ਲਾ ਲਿਆਜੇ, ਤੜਕੇ ਦੇ ਵਿੱਚ ਤੁਸੀਂ ਟਮਾਟਰ ਥੋੜਾ ਜੀਰਾ ਥੋੜਾ ਲਸਨ ਜੇ ਤੁਹਾਡੇ ਘਰ ਲਸਣ ਖਾਂਦੇ ਨੇ ਤੇ
ਹਾਂ, ਹਾਂਜੀ ਸਾਡੇ ਤੁਹਾਨੂੰ ਪਤਾ ਹੀ ਕੀ ਲਹਸਨ ਨਹੀਂ
ਹਾਂ, ਤਾਂ ਹੀ ਮੈਂ ਤੁਹਾਨੂੰ ਕ ਕਿਹਾ ਨਾ ਲਸਣ ਖਾਣਾ ਪਾਉਣਾ ਹੋਏ ਤੇ ਪਾਲੋ ਅਸੀਂ ਪਾਂਦੇ ਹਾਂ ਜੀਰਾ, ਟਮਾਟਰ, ਹਰਾ ਧਨੀਆਂ ਹਰੀ ਮਿਰਚ ਇਹ ਪਾ ਕੇ ਤੇ ਕੜੀ ਪੱਤਾ-ਕੜੀ ਪੱਤਾ ਤੇ ਤੁਸੀਂ ਮਿਕਚਰ ਚ ਨਹੀਂ ਨਾ ਪਾਨਾ ਉਹ ਕੜੀ ਪੱਤਾ ਤੇ ਉਂਝ ਪਾ ਲਿਆ ਜੈ ਤੜਕੇ ਚ। ਕ ਤੇ ਇਹਨਾਂ ਨੂੰ ਥੋੜਾ ਨਾ ਮਿਕਚਰ ਚ ਹਲਕਾ ਜਿਹਾ ਕਰੈਸ਼ ਕਰ ਲਿਆ ਜੇ, ਜਿਆਦਾ ਬਰੀਕ ਵੀ ਨਾ ਕਰਿਆ ਜੇ ਬਿਲਕੁਲ ਇੱਕਦਮ ਪਿਓਹੀ ਨਾ ਕਰਦਿਆ ਜੇ। ਥੋੜਾ ਮੋਟਾ-ਮੋਟਾ ਰਵੇ ਥੋੜਾ ਜਿਹਾ ਗ੍ਰੈਂਡਰ ਕਰ ਲਿਆ ਜੇ ਤੇ ਤੇਲ ਪਾ ਕੇ ਸਰੋ ਦਾ ਤੇ ਤੇਲ ਪਾਓ ਉਹਦੇ ਚ ਰਾਈ ਪਾਓ ਰਾਈ ਪਾਓ ਤੇ ਕ ਕੜੀ ਪੱਤਾ ਪਾ ਕੇ ਹੋਰ ਇਹ ਜਿਹੜੀ ਪਿਊਰੀ ਬਣਾਈਏ ਨਾ ਧੀ ਤੇ ਹਾਂ ਟਮਾ ਮਟਰ ਦੀ ਹਰੀ ਮਿਰਚ ਦਿਓ ਕਰੋ ਦੀ ਸਭ ਪਾ ਕੇ ਉਹਨੂੰ ਮਤਲਬ ਕਿ ਵਿੱਚ ਪਾ ਦੋ ਤੇ ਬਸ ਚੰਗੀ ਤਰ੍ਹਾਂ ਭੁਣ ਲਵੋ ਤੇ ਉਹਦੇ ਵਿੱਚ ਫੇਰ ਤੁਸੀਂ ਇੱਕ ਮਸਾਲਾ ਪਾ ਦੋ ਤਾ ਸਾਂਬਰ ਦਾ
ਅੱਛਾ ਅੱਛਾ ਅੱਛਾ ਤੇ ਇਟਲੀ ਤੁਸੀਂ ਫਿਰ ਕਿੱਦਾਂ ਬਣਾਉਂਦੇ ਹੋ
ਇਹ ਨਹੀਂ ਅਸੀਂ ਤੇ ਉਹ ਤਿਆਰ ਮਿਲਦਾ ਹੈ ਇੱਕ ਤੇ ਆਪਣੇ ਘਰ ਵੀ ਭਿਓਲਓ ਚੋਲ ਭਿਉਂਦੇ ਆਾਂ ਚੌਲ ਅਤੇ ਦਆਲ ਹੁੰਦੀ ਹੈ ਮਾਂ ਦੀ ਦਾਲ ਥੋੜ੍ਹੀ ਜਿਹੀ ਪਾ ਕੇ ਨਾ
ਸਾੋਟੇ ਤੇ ਇੱਥੇ ਸੂਜੀ ਦੀ ਇਡਲੀ ਜ਼ਿਆਦਾ ਪਸੰਦ ਕਰਦੇ ਨੇ ਹਲਕੇ ਕੀ ਹੁੰਦਾ ਨਾ ਤੇ ਤਾਂ ਕਰਕੇ ਲੇਕਿਨ ਮੈਨੂੰ ਜਾ ਹਮਲਾਵਲੀ ਅੱਛੀ ਲੱਗਦੀ ਏ ਬੜੀ ਤੇ ਪਤਾ ਨੀ ਮੈਂ ਕਦੀ ਬਣਾਈ ਮੈਂ ਵੈਸ ਐਸ ਵਾਰ ਵਾਰ ਬਣਾ ਕੇ ਦੇਖਦੀ ਹਾਂ ਬੱਚ ਬੱਚੇ ਖਾਂਦੇ ਨੇ ਕਿ ਨਹੀਂ
ਹਾਂ ਇੱਕ ਵਾਰੀ ਬਣਾ ਕੇ ਦੇਖ ਲਓ ਚਾਵਲ ਹੋਰ ਥੋੜ੍ਹੀ ਮਾਂ ਦੀ ਦਾਲ ਨੂੰ ਵੀ ਇੱਕ ਕੱਪ ਜਿਸ ਤਰ ਚਾਵਲ ਲਏ
ਅੱਛਾ
ਚਾਵਲ ਲੇਲੋ। ਤੁਸੀਂ, ਤੇ ਅੱਧੀ ਕੋਲੀ ਤੁਸੀਂ ਅੱਧੀ ਕੋਲੀ ਤੋਂ ਵੀ ਥੋੜੀ ਘੱਟ ਮਾਂਹ ਦੀ ਦਾਲ ਲੈ ਲਓ।
ਅੱਛਾ ਠੀਕ ਅੱਛਾ ਠੀਕ ਹੈ ਠੀਕ ਹੈ, ਹਾਂਜੀ।
ਤੇ ਫੇਰ ਉਹਨੂੰ ਤੁਸੀਂ ਮਿਕਚਰ ਚ ਕਰੈਸ਼ ਕਰ ਲਓ। ਪਹਿਲਾਂ ਹੀ ਕਰੈਸ਼ ਕਰ ਲਓ ਭਿਓਵੋ ਨਾ ਤੁਸੀਂ ਇੱਕ ਕੰਮ ਕਰੋ। ਪਹਿਲਾਂ ਉਹਨੂੰ ਚੰਗੀ ਤਰ੍ਹਾਂ ਮਿਕਸਚਰ 'ਚ ਕਰਕੇ ਨਾ ਜਿਸ ਤਰਾਂ ਆਪਣੇ ਪਾਊਡਰ ਬਣ ਜਾਂਦੇ ਸਾ ਪਾਊਡਰ ਬਣਾ ਲੋ। ਪਾਊਡਰ ਬਣਾ ਲੋ ਫਿਰ ਜਿਸ ਵੀ ਤੁਸੀਂ ਬਣਾ ਕੇ ਤੁਸੀਂ ਸਟੋਰ ਵੀ ਕਰ ਸਕਦੇ ਹੋ ਇਹਨੂੰ ਸਟੋਰ ਵੀ। ਭਾਈ ਡੱਬੇ 'ਚ ਭਰ ਕੇ ਰੱਖ ਦੋ। ਉਹ ਇੱਕ ਵਾਰੀ ਥੋੜ੍ਹੀ ਬਣਾ ਕੇ ਵੇਖ ਲੋ। ਫੇਰ ਜੇ ਬੱਚਿਆਂ ਨੂੰ ਪਸੰਦ ਆਣਗੇ ਤੇ ਫ਼ਿਰ ਭਰ ਕੇ ਡੱਬਾ ਰੱਖਦਿਆਂ ਜੇ। ਇੱਕ-ਅੱਧਾ ਘੰਟਾ ਇੱਕ ਘੰਟਾ ਟਾ ਪਹਿਲਾਂ ਉਹਨੂੰ ਭਿਉਂ ਦਈ ਦੀ ਏ। ਥੋੜ੍ਹੀ ਦਹੀਂ ਪਾ ਲਈ ਦੀ ਏ ਈਨੋ ਪਾ ਲਈ।
ਅੱਛਾ ਦਹੀਂ ਵੀ
ਹਾਂ ਦਹੀਂ ਪਾਾਲੋ ਇੱਕ ਚਮਚਾ ਦਹੀਂ ਪਾਾਲੋ ਈਨੋ ਦਾ ਪੈਕੇਟ ਪਾ ਦੋ ਨੀ ਤੇ ਸਾਰਾ। ਹੋਰ ਉਹਦਾ ਬਣਾ ਲੋੋ ਬੈਟਲ ਬਣਾ ਲਉ ਉਹਦਾ ਅੱਛੀ ਤਰ੍ਹਾਂ। ਪਾਣੀ ਪਾ ਕੇ ਚੰਗੀ ਤਰ੍ਹਾਂ ਫੇਿਰ ਇੱਕ ਘੰਟਾ ਭਿੱਜਿਆ ਰਵੇ।
ਹਾਂਜੀ
ਹਾਂ ਇੱਕ ਘੰਟਾ ਉਹਦਾ ਬੈਟਰ ਭਿਓ ਕੇ, ਫੇਰ ਤੁਸੀਂ ਇਟਲੀ ਦਾ ਕੂਕਰ ਤੇ ਹੋਏਗਾ ਹੀ ਤੁਹਾਡੇ ਕੋਲ।
ਹਾਂਜੀ-ਹਾਂਜੀ ਲਿਦਾ ਹੈਗਾ।
ਕਈਆਂ ਦੇ ਘਰ ਕਈਆਂ ਦੇ ਘਰ ਕੂਕਰ ਹੁੰਦੇ ਨੇ। ਉਹਦੇ 'ਚ ਤੁਸੀਂ ਪਾ ਲਓ।
ਤੇ ਇੱਕਦਮ ਸੋਫਟ ਬਣੇਗੀ।
ਹਾਂ ਈਨੋ ਪਾਓਗੇ ਨਾ ਈਨੋ ਪਾਓਗੇ ਤੇ ਹਾਂ ਸੋਫਟ ਬਣੇਗੀ ਈਨੋ ਨੀ ਪਾਣੀ ਤੇ ਤੁਸੀਂ ਤੁਹਾਡੇ ਘਰ ਸੋਡਾ ਹੋਏ ਮਿੱਠਾ ਸੋਡਾ ਤੇ ਮਿੱਠਾ ਸੋਡਾ ਪਾ ਲੋ। ਥੋੜਾ ਜਿਹਾ ਤੇਲ ਪਾਓ। ਕੜਸ਼ੀ ਤੇਲ ਪਾਇਆ ਜੇ ਵਿੱਚ
ਅਰੇ ਨੀ ਉਹ ਮਿੱਠਾ ਸੋਡਾ ਤੇ ਮਤਲਬ ਕਿ ਨਾ ਇੱਕ ਵਾਰੀ ਮੈਂ ਪਾਤਾ ਸੀ ਹਾਂਜੀ ਤੇ ਸਾਡੇ ਤਾਂ ਸਾਰਿਆਂ ਦੇ ਘਰ ਪੇਟ ਖ਼ਰਾਬ ਹੋ ਗਏ। ਦੋ ਤਿੰਨ ਦਿਨ ਤੱਕ ਫਿਰ ਦਵਾਈਆਂ ਲਿਆਈ
ਹਾਂ ਕਈਆਂ ਦੇ ਸੋਡੇ ਨਾਲ ਪੇਟ ਖ਼ਰਾਬ ਹੋ ਜਾਂਦਾ।
ਹਾਂਜੀ, ਬਸ ਬਿਲਕੁਲ ਐ ਐਵੇਂ ਦਾ ਐਵੇਂ ਹੀ ਪਿਆ ਦਾ ਸੋਡਾ ਤਦ ਦਾ ਉਸ ਦਿਨ ਤੋਂ ਬਾਅਦ ਮੈਂ ਪਾਇਆ ਹੀ ਨਹੀਂ।
ਪਾਓ ਜੇ ਤੁਸੀਂ ਈਨੋ ਵੀ ਨਹੀਂ ਪਾਂਦੇ ਨਾ ਤੇ ਉਹਨੂੰ ਮਤਲਬ ਕਿ ਜਿਹੜੇ ਲਿਕਵਿਡ ਬਣਾਓਗੇ ਨਾ ਜਿਹੜਾ ਬੈਟਰ ਚੰਗੀ ਤਰ੍ਹਾਂ ਫੈਟਿਆ ਜੇ ਬਸ ਤੇ ਬੜੀ ਸੋਫਟ ਬਣਦੀ ਹੈ ਤੇਲ ਪਾ ਕੇ ਨਾ ਉਹਨੂੰ ਚੰਗੀ ਤਰ੍ਹਾਂ ਫੈਟ ਲਿਆ ਜੇ। ਜਿੰਨਾ ਫੈਟੋਗੇ ਨਾ ਤੇ ਉਹ ਓਨੀ ਉਹ ਮਤਲਬ ਕਿ ਸੋਫਟ ਹੋ ਜਾਂਦੀ ਹੈ।
ਠੀਕ ਹੈ ਠੀਕ ਹੈ ਬਸ ਮੈਨੂੰ ਇਹੀ ਮੈਂ ਕਿਹਾ ਤੇ ਉਹ ਬੈਟਰ ਮਿਕਸੀ ਚ ਹੀ ਮਤਲਬ ਕਿ ਜਿਸ ਤਾ ਅੱਛੀ ਤਰ੍ਹਾਂ ਗ੍ਰਾਇੰਡ ਕਰ ਲਈਏ ਤੇ ਫੇਰ ਜਿਆਦਾ ਬੈਟਰ ਫੈਟਨ ਵਗੈਰਾ ਦੀ ਲੋੜ ਤੇ ਨਹੀਂ ਪਈ।
ਹਾਂ ਨਹੀਂ ਮਤਲਬ ਕਿ ਅ ਅੱਧਾ ਇੱਕ ਘੰਟਾ ਤੇ ਤੁਹਾਨੂੰ ਬੀਉਣਾ ਪਏਗਾ ਅੱਧਾ ਘੰਟਾ ਪਹਿਲਾਂ ਪਿਓਗੇ ਨਾ ਤੇ ਅੱਛਾ ਬਣੇਗਾ। ਨਾ ਮਿਕਸੀ ਚ ਨਹੀਂ ਕਰਨਾ ਮਿਕ ਸੀ ਚ ਨਹੀਂ ਕਰਨਾ। ਖਾਲੀ ਚਮਚੇ ਨਾਲ ਹੀ ਚੰਗੀ ਤਰ੍ਹਾਂ ਰਲਾ ਲੋ।
ਅੱਛਾ ਠੀਕ ਠੀਕ ਹੈ।
ਚੰਗੀ ਤਰ੍ਹਾਂ ਰਲਾ ਲਓ ਤੇ ਬਸ ਪਾ ਦੋ ਇਟਲੀਆਂ ਤੇਲ ਲਗਾ ਲਗਾ ਕੇ ਇਟਲੀਆਂ ਲਗਾ ਪਾ ਦਓ ਬੜੀਆਂ ਅੱਛੀਆਂ ਔਰ ਸੋਫਟ ਬਣਦੀਆਂ ਇਟਲੀਆਂ। ਕੋਈ ਉਹ ਗੱਲ ਨੀ ਹੈਗੀ।
ਅੱਛਾ ਅੱਛਾ ਚਲੋ ਕੋਈ ਨੀ ਫਿਰ ਮੈਂ ਈ ਨਾ ਮਤਲਬ ਕਿ ਬਣਾ ਕੇ ਦੇਖ ਤੇ ਨਾਲ ਮੈਨੂੰ ਚਟਨੀ ਵੀ ਦੱਸੋ ਤੁਸੀਂ ਨਾ ਨਾਰੀਅਲ ਦੀ
ਹਾਂ ਨਾਰੀਅਲ ਦੀ ਚਟਨੀ ਤੁਸੀਂ ਕੰਮ ਕਰਿਆ ਜੇ ਨਾ ਜਿਹੜਾ ਗਿੱਲਾ ਨਾਰੀਅਲ ਆਂਦਾ ਸੁੱਕੇ ਵਾਲਾ ਨਹੀਂ ਗਿੱਲਾ ਪਾਣੀ ਵਾਲਾ ਨਾਰੀਅਲ ਜਿਹੜਾ ਹੁੰਦਾ ਉਹਨੂੰ ਮਤਲਬ ਉਹਦੇ ਨਿੱੱਕੇ ਨਿੱੱਕੇ ਟੁਕੜੇ ਕਰਕੇ ਤੇ ਥੋੜ੍ਹੀ ਜਿਹੀ ਛੋਲਿਆਂ ਦੀ ਦਾਲ ਲੈਲੋ ਉਹ ਵਾਲੀ ਨਹੀਂ ਜਿਹੜੀ ਸ ਦਾਲ ਬਣਾਉਂਦੇ ਹਾਂ ਅਸੀਂ ਜਿਹੜੀ ਕਿ ਛੋਲੇ ਖਾਣ ਵਾਲੇ ਹੁੰਦੇ ਨੇ ਛੋਲੇ ਦਾਲ ਸਮਝ ਗੇ ਨਾ ਹਾਂ ਭੂਜੀ ਵਾਲੇ ਛੋਲੇ ਹੁੰਦੇ ਨਾ ਉਹਦੀ ਇੱਕ ਦਾਲ ਵੀ ਆਉਂਦੀ ਹੈ ਭੂਜੀ ਵਾਲੀ ਹਾਂ ਉਹ ਥੋੜੀ ਜਿਹੀ ਦਾਲ ਪਾਓ ਨਾਰੀਅਲ ਪਾਓ ਨਿੱਕੇ-ਨਿੱਕੇ ਟੁਕੜੇ ਕਰਕੇ ਇੱਕ ਹਰੀ ਮਿਰਚ ਪਾਉ। ਤੇ ਉਹਨੂੰ ਤੁਸੀਂ ਮਿਕਚਰ ਚ ਗ੍ਰੈਂਡ ਕਰ ਦਿਉ।
ਠੀਕ ਹੈ ਠੀਕ ਹੈ।
ਥੋੜ੍ਹਾ ਤੇ ਉਹ ਜਿਸ ਤਰੀਕੇ ਦੀ ਤੁਹਾਨੂੰ ਖਾਣੀਏ ਗਾੜੀ ਜਾਂ ਪਤਲੀ ਉਸ। ਤਰਾਂ ਦੀ ਰੱਖ ਕੇ। ਫੇਰ ਉਹਦੇ 'ਚ ਥੋੜ੍ਹਾ ਜਿਹਾ ਨੂਨ ਪਾਓ। ਤੇ ਹਲਕਾ ਜਿਹਾ ਨਾ ਤੇਲ ਗਰਮ ਕਰਕੇ ਨਾ ਥੋੜਾ ਜਿਹਾ ਉਹਦੇ 'ਚ ਰਾਈ ਸਾੜ ਕੇ ਹੋਰ ਲੀਮੜੇ ਦੇ ਪੱਤੇ ਤੇ ਕੜੀ ਪੱਤਾ ਜਿਹੜਾ। ਕਹਿੰਦੇ ਉਹਨੂੰ ਸਾੜ ਕੇ, ਉਹਦੇ ਉੱਤੇ ਤੁਸੀਂ ਤੜਕਾ ਸੁੱਟ ਦੋ ਹਲਕਾ ਜਿਹਾ।
ਠੀਕ।
ਤੇ ਉਹ ਚਟਨੀ ਤੁਹਾਡੀ ਅੱਛੀ। ਤਿਆਰ ਹੋ।
ਹਾਂ ਉਹੀ ਨਮਕ ਵਗੈਰਾ ਪਾਲੋ ਫਿਰ ਉਹਤੋਂ ਆਪਣੇ ਹਿਸਾਬ ਨਾਲ ਹੈਨਾ ਠੀਕ ਹੈ, ਠੀਕ ਹੈ ਕੋਈ ਨੀ ਹਾਂਜੀ ਉਹੀ ਮੈਂ ਆਪਣੇ ਮਤਲਬ ਬਣਾਵਾਂਗੀ ਤੇ ਮੈਂ ਤੁਹਾਨੂੰ ਦੱਸਾਂਗੀ। ਕਿੱਦਾਂ ਕੁ ਉਹ ਬਣਨੀ ਹੈ, ਵੈਸੇ ਇਡਲੀ ਸਾਮ ਨਾਲ ਨਾਰੀਆਲ ਦੀ ਚਟਨੀ ਸੋਚ
ਹਾਂ ਹਾਂ ਹਾਂ ਹਾਂ ਚਾਵਲ ਮਤਲਬ ਕਿ ਤੁਸੀਂ ਪਹਿਲਾਂ ਉਹਨੂੰ ਜੇ ਕ੍ਰੈਸ਼ ਕਰਨੇ ਨਾ। ਮਿੱਕਚਰਜ ਤੇ। ਫੇਰ ਉਹ ਅੱਧਾ ਘੰਟਾ ਹੀ ਭਿਉਆ ਜੇ ਜਿੰਨਾ ਬਣਾਣਾ ਹੋਏ ਉਹਨਾ। ਅੱਧਾ ਘੰਟਾ ਪਹਿਲਾਂ ਭਿਓ ਲੋ ਤੁਸੀਂ। ਪਰ ਭਿਉਣ ਦੇ ਬਾਅਦ ਨਾ ਕਰੋ ਕਰੈਸ਼ ਪਹਿਲਾਂ ਹੀ ਕਰਕੇ ਰੱਖਿਆ ਜੇ। ਸੁੱਕੀ ਦਾਲ ਨੂੰ ਹੀ ਦਾਲ ਹੋਰ। ਕਰੋ ਚੋਲ
ਠੀਕ ਹੈ ਠੀਕ ਹੈ, ਚਲੋ ਕੋਈ ਨੀ ਮੈਂ ਫੇਰ ਬਣਾ ਕੇ ਤੇ ਫੇਿਰ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਬੰਨੀ ਤੇ ਫੇਰ ਮਤਲਬ ਕਿ ਦੇਖਦੀ ਹਾਂ ਸਮਾਨ ਲੈ ਆਂਦੀ ਆ ਤੇ ਕੱਲ ਬਣਾਵਾਂਗੀ ਅੱਜ ਤੇ ਹੁਣ ਸਮਾਨ ਨਾ ਥੋੜਾ ਹੋਰ ਦੇਰ ਬੜੀ ਹੋ ਜਾਏਗੀ ਫਿਰ ਹਾਂਜੀ ਠੀਕ ਹੈ ਹਾਂਜੀ
ਫੇਿਰ ਭੇਜਿਆ ਜੇ ਫੋਟੋ ਖਿੱਚ ਕੇ ਭੇਜਿਆ ਜੇ ਇੱਕ ਹੋਰ ਦੱਸਿਆ ਜੇ ਕਿਸ ਤਰ੍ਹਾਂ ਦੀ ਬਣਈ ਨਾ ਠੀਕ ਚਲੋ ਓਕੇ ਹਾਂ ਸਤ ਸ੍ਰੀ ਅਕਾਲ ਕਰਦੇ ਰਿਹਾ ਕਰੋ ਫੋਨ ਹੈਨਾ ਠੀਕ ਹੈ ਚਲੋ